ਹੈਲੋ, ਹੈਲੋ ਸਤ ਸ਼੍ਰੀ ਕਾਲ ਜੀ। ਕੀ ਹਾਲ ਚਾਲ ਹੈ?
ਹੋਰ ਕਿਵੇਂ ਔ ਤੁਸੀਂ?
ਜੀ ਵਧੀਆ। ਆਪ ਬਤਾਓ ਕੀ ਹਾਲ ਚਾਲ?
ਹਾਂਜੀ ਹਾਂਜੀ, ਸਭ ਠੀਕ ਹੈ ਘਰ ਪਰਿਵਾਰ, ਹੋਰ ਕੀ ਕਰਦੇ ਸੀ?
ਨਥਿੰਗ ਜਸਟ ਵੋਕ।
ਤੁਸੀਂ ਦੱਸੋ, ਕੀ ਕਰ ਰੇ ਸੀ? ਨਹੀਂ ਬਸ ਅਸੀ ਤਾਂ ਫ੍ਰੀ ਸੀਗੇ, ਬਸ ਕਮ ਕਰਕੇ ਬੈਠੇ ਸੀਗੇ, ਹਾਂ ਫ੍ਰੀ ਟਾਇਮ ਏ, ਬਾਰਿਸ਼ ਬੌਤ ਹੋ ਰੀ ਏ, ਹਾਂ, ਅੱਜ-ਕਲ ਮੌਸਮ ਵਿਚ ਬਹੌਤ ਜੈਦਾ ਗਰਮੀ ਹੈ ਤੇ ਤੇਜ਼ ਧੂੰਪ ਹੋ ਰੀ ਹੈ ਬਾਰਿਸ਼ ਭੀ।
ਹਾਂਜੀ। ਪਤਾ ਨ੍ਹੀਂ ਨਾ ਲੱਗਦਾ ਹੈਗਾ ਹੁਣ, ਮੌਸਮ ਖ਼ਰਾਬ ਹੋ ਈ ਜਾਂਦਾ ਪੈਲਾਂ ਤਾਂ ਇਸ ਤਰ੍ਹਾਂ ਨਹੀਂ ਸੀ ਹੁੰਦਾ। ਹੁਣ, ਦੇਖੋ ਤੁਵਾਨੂੰ ਪਤ ਤਈ ਹੈ ਵੀ ਜਿਵੇਂ ਪਰਿਆਵਰਨ ਦੂਸ਼ਿਤ ਹੋ ਰਿਹਾ ਇੰਨਾ ਗੰਦਗੀ ਹੋ ਰੀ ਐ ਇਨੀ ਬਾਹਰ।
ਹੋ ਹੀ ਰਾ ਐ ਇੰਨਾ। ਔਰ ਇਸ ਅ ਪ੍ਰਕੋਸ਼ਨ ਕੇ ਲਿਏ ਕੁਛ ਕਰਨਾ ਚਾਹੀਏ ਨਾ ਤੁਸੀਂ, ਤੁਸੀਂ ਕਰੋ ਮੈਂ ਕਰੂ ਮੇਰੇ ਨਾਲ ਕੋਈ ਹੋਰ ਹੋ ਮੈਂ ਕਰੂੰ। ਤਬ।
ਹਾਂਜੀ। ਏ ਤਾਂ ਹੈ।
ਤੇਜ ਧੁਪਾ ਨਾ ਇਨਸਾਨੀ ਸਿਹਤ ਅਤੇ ਵਾਤ ਵਾਤਾਵਰਨ ਦੋਇਲਾਈ ਨੁਕਸਾਨ ਦੇਈ ਹੁੰਦੀ ਐ। ਹਾਂਜੀ ਇਸ ਤੋਂ ਬਚਣਾ ਬਹੁਤ ਜ਼ਰੂਰੀ ਹੈ, ਬਚਣਾ ਬਹੁਤ ਜ਼ਰੂਰੀ ਹੈ। ਫੇਰ ਦੁੱਧ ਦੇ ਨੁਕਸਾਨ ਕਿਤਨੇ ਹੈ, ਦੇਖੋ ਸਨ ਬਰਨ ਹੋ ਸਕਦਾ ਹੈ।
ਹਾਂਜੀ ਅੱਜ ਕੱਲ੍ਹ ਲੋਕਾਂ ਨੂੰ ਸਕਿੰਨ ਦੀ ਪ੍ਰੋਬਲਮ ਹੁੰ
ਹਾਂ ਹਾਂ ਹਾਂਜੀ ਹਾਂਜੀ ਹਾਂਜੀ ਸਰੀਰ ਵਿੱਚ ਪਾਣੀ ਦੀ ਗਾਡ ਵੀ ਹੋ ਜਾਂਦੀ ਹੈ।
ਹਾਂਜੀ ਡੀਹਾਈਡ੍ਰੇਸ਼ਨ ਹੋ ਜਾਂਦੀ ਹੈ ਨਾ ਬਹੁਤ ਜ਼ਿਆਦਾ ਇਹ ਮੌਸਮ ਚ ਬੜੀ ਦਿੱਕਤ ਆਂਦੀ ਐ ਗਰਮੀ ਦੇ ਅੱਛਾ।
ਔਰ ਲੂ ਲਗਣਾ ਦਾ, ਪਾਣੀ ਪੀਂਦੇ ਨਈ। ਅਰ ਔਰ ਸਰਦੀ ਨਾਲ ਨਾ ਇ ਨਾ ਪਾਣੀ ਪੀਂਦੇ ਵੀ ਨੀ, ਔਰ ਗਰਮੀ ਨਾਲ ਇਤਨਾ ਪਾਣੀ ਕੀ ਨੀਡ ਹੁੰਦੀ ਨੀ, ਤਾਂ ਤਬ ਵੀ ਨੀ ਪੀਂਦੇ ਨੇ ਲੋਕ।
ਸਈ ਗੱਲ ਐ।
ਹੂੰ ਹੂੰ।
ਪੀਣਾ ਚਾਹੀਦਾ ਨਾ, ਹੁਣ ਅੱਠ ਨੌ ਲੀਟਰ ਦਾ, ਸੱਤ ਅੱਠ ਲੀਟਰ ਦਾ ਘੱਟੋ ਘੱਟ ਹੁਣ ਡਾਕਟਰ ਕਹਿੰਦੇ ਨੇ ਪੀਓ ਪਾਣੀ। ਗਰਮੀ ਦੇ ਵਿੱਚ ਤਿਨ ਤਾਂ ਵੈਸ ਈ ਪੀਤਾ ਜਾਂਦਾ, ਹਨਾ ਅਸੀਂ ਗਲਾਸ ਭਰਦੇ ਆਂ ਖਾਲੀ ਹੋ ਜਾਂਦਾ।
ਸਰਬਤ ਪੀਨੇ ਨੇ ਅਹ ਪਾਣੀ ਪੀਂਦੇ ਨੇ, ਗਲੂਕੋਨ ਡੀ, ਸ਼ਿਕੰਜੀਵੀ, ਕਿਉਂਕਿ ਲੂ ਲਗਣੇ ਦਾ ਖ਼ਤਰਾ ਹੁੰਦਾ ਹਨਾ ਗਰਮੀ ਨਾਲ। ਹੂੰ। ਹੂੰ। ਅੱਖ ਤੇ ਚਮੜੀ ਨੂੰ ਨੁਕਸਾਨ ਪਹੁੰਚਦਾ ਹੈ। ਨਈ, ਇਨੀ ਗਰਮੀ ਨਈ ਸੀ ਪਹਿਲਾਂ। ਹਾਂ ਹਰ ਸਾਲ ਬੜ ਈ ਜਾਂਦੀ ਆ ਗਰਮੀ ਇੰਨੀ ਨਹੀਂ ਥੀ ਪਿਛਲੀ ਸਾਲ ਗਰਮੀ ਜਿੰਨੀ ਅਬ ਬੜੀ ਜਾ ਰਈ ਐ।
ਹਾਂਜੀ, ਹੁਣ ਵਧੀ ਜਾਂਦੀ ਆ, ਦਿਨ ਬ ਦਿਨ ਵਧ ਈ ਰਹੀ ਆ। ਹਾਂਜੀ।
ਦੁਪਹਿਰ ਦੇ ਬਾਰਾਂ ਵਜੇ ਨਾ ਧੂਪ ਵਿੱਚ ਜਾਣ ਤੋ ਸ ਬਚੋ। ਮਨ ਨਈ ਕਰਦਾ ਨੀ ਜਾਨਦਾ, ਔਰ ਇਤਨੀ ਤੇਜ਼ ਧੂੰਪ ਲੰਗਦੀ ਨੀ ਬਹੁਤ।
ਸਰੀਰ ਨਾ ਐਵੇਂ ਲੱਗਦਾ ਮਤਲਬ ਜਿੱਥੇ ਸਾਡੇ ਸਰੀਰ ਦੇ ਵੈਸੇ ਤਾਂ ਪੂਰੀਆਂ ਬਾਹਵਾਂ ਦੇ ਸੂਟ ਪਾਨੇਂ ਆਂ, ਪਰ ਜਿੱਥੇ ਸਰੀਰ ਤੇ ਮਤਲਬ ਹੱਥ ਵੀ ਐਵੇਂ ਲੱਗਦਾ ਤੇ ਪੈਰ ਹੁਣ, ਪੈਰ ਹੁਣ ਦੇਖੋ ਸ਼ੂਜ਼ ਵੀ ਨੀ ਬੰਦਾ ਪਾ ਸਕਦਾ, ਇੰਨੀ ਗਰਮੀ ਦੇ ਵਿੱਚ। ਐਵੇਂ ਲੱਗਦਾ ਹੱਥ ਪੈਰ ਜਿਵੇਂ ਜਲ ਜਾਣਗੇ।
ਦਈ ਅ ਲੂ ਲੂਣਾ, ਲੂ ਲਗਣੇ ਲਗਤੀ ਹੈ। ਬਾਹਰ ਜਾਨ, ਹਾਂ ਬਾਹਰ ਜਾਨੇ ਵਾਲੇ ਛਤਰੀ, ਟੋਪ ਵੀ ਕੈਪ ਦਾ ਇਸਤੇਮਾਲ ਕੀਆ ਕਰੋ, ਤੁਸੀਂ ਵੀ। ਔਰ ਬਚੋ ਨੋ ਵੀ ਦੀਆਂ ਕਰੋ। ਓ ਨਾ ਹਲਕੇ ਰਹਿਦੇ ਏ ਆ ਆਟੇ ਢੀਲੇ ਕੱਪੜੇ ਪਹਿਨੋ।
ਹਾਂਜੀ, ਨਈਂ ਫਿੱਕੇ ਰੰਗਾਂ ਦੀ ਪਾਨੇ ਆਂ, ਜਿਵੇਂ ਚਿੱਟੇ ਹੋਗੇ, ਪਿਓਰ ਕੋਟਨ ਦੀ ਪਾਨੇ, ਜਿਵੇਂ ਚਿੱਟਾ ਸੂਟ ਜਿਆਦਾ ਪਾਨੇ ਆਂ, ਕਰੀਮ ਹੋ ਗਿਆ, ਮਤਲਬ ਲਾਈਟ ਕਲਰ ਦੇ ਕੱਪੜੇ ਪਾਨੇ ਆ ਜ਼ਿਆਦਾ ਡਾਰਕ ਕਲਰ ਦੇ ਨੀ ਪਾਂਦੇ, ਹੂੰ।
ਤਾਂ ਨਹੀਂ ਗਰਮੀ ਨਾਲ
ਹਾਂਜੀ।
ਜਾਦਾ ਪਾਣੀ, ਨਿੰਬੂ ਪਾਣੀ, ਲੱਸੀ ਇਹੀ ਪੀਓ।
ਹੂੰ।
ਔਰ ਬਾਹਰ ਨਿਕ ਲਦੇ ਤੋਂ ਪਹਿਲੇ ਸਨਸਕ੍ਰੀਨ ਲਗਾਓ ਘਰਦੇ ਆਸ ਪਾਸ ਰੁੱਖ ਲਗਾਓ।
ਨਹੀਂ ਆ ਸਨਸਕਰੀਨ ਤਾਂ ਲਗਾ ਕੇ ਜਾਂਦੇ ਆ ਸਨ ਸਕਕ੍ਰਰੀਨ ਲਗਾ ਕੇ ਜਾਂਦੇ ਆ।
ਮਸਟ ਹੈ ਸਸਕ੍ਰੀਨ ਲਗਾਨੀ ਚਾਹੀਏ। ਹੂੰ
ਹੂੰ ਚਾਹੀਦੀ ਹੈ ਸਨਸਕ੍ਰਰੀਨ ਲਗਾਉਣੀ ਤਾਂ ਹੂੰ
ਤੋਂ ਲਗਾਣੇ ਵਿੱਚ
ਹਾਂਜੀ ਨਹੀਂ ਦਰਖਤਾਂ ਨਾਲੇ ਪੇੜ ਪੌਦੇ ਦਰਖਤਾਂ ਨਾਲ ਹੀ ਫੇਰ ਵਾਤਾਵਰਨ ਥੋੜ੍ਹਾ ਸ਼ੁੱਧ ਹੁੰਦਾ ਨਾ ਹੁਣ ਜਿਵੇਂ ਸਾਨੂੰ ਪਤਾ ਵੀ ਜਿਹੜੇ ਪੌਦੇ ਨੇ ਉਹ ਹੁਣ ਕਾਰਬਨ ਡਾਇਆਕਸਾਈਡ ਵਿਚਾਰੇ ਸੋਖ ਲੈਂਦੇ ਨੇ ਤੇ ਸਾਨੂੰ ਆਕਸੀਜਨ ਦਿੰਦੇ ਨੇ। ਹੁਣ ਜੇ ਮਤਲਬ ਪੇੜ ਪੌਦੇ ਹੀ
ਆਕਸੀਜਨ ਬਿਲਕੁਲ ਬਿਲਕੁਲ ਤੁਸੀਂ ਸਹੀ ਦੱਸ ਰਹੇ ਹੋ। ਅਵੇਅਰਨੈਸ ਨਾ ਕਰਨੀ ਚਾਹੀਏ ਤੁਸੀਂ ਵੀ ਕਰੋ ਮੈਂ ਵੀ ਕਰੂੰ ਗਰੁੱਪ ਨਾਲ ਗਰੁੱਪ ਬਣਾ ਕੇ ਗਰੁੱਪ ਨਾਲ ਵੀ ਕਰੋ।
ਹਾਂਜੀ ਨਹੀਂ ਅਸੀਂ ਤਾਂ ਕਰਦੇ ਹੈ ਮੇਰਾ ਤਾਂ ਬੇਟਾ ਦੇ ਬੱਚਿਆਂ ਦੇ ਦੋਨੋ ਬੱਚਿਆਂ ਦੇ ਜਨਮ ਦਿਨ ਤੇ ਨਾ ਅਸੀਂ ਮਤਲਬ ਇੱਕ ਇੱਕ ਦੋ ਦੋ ਪੌਦੇ ਲਗਾਣੇ ਲਗਾਣੇ ਆਪਣੀ ਸੁਸਾਇਟੀ ਚ ਅਸੀਂ ਲਗਾਉਂਦੀ ਹਾ।
ਨਾਲ ਗਈ ਔਰ ਪੌਦੇੇ ਲਗਾ ਕੇ ਗਿਆਏ ਕਿੰਨੇ ਸਾਰੇ
ਹਾਂਜੀ
ਤਭੀ ਤੋਂ ਗਰਮੀ ਨਾ ਥੋੜੀ ਅ ਕਮ ਹੋਣੀ ਸੀ ਰ ਨਾ ਕੁਛ ਨਹੀਂ ਹੋਣਾ।
ਹਾਂਜੀ ਨਹੀਂ ਨਹੀਂ ਫੇਰ ਗਰਮੀ ਘੱਟਦੀ ਤਾਂ ਹੀ ਹੈ ਤਾਂ ਹਾਂ ਸਾਡੇ ਹੁਣ ਇੱਥੇ
ਗਰਮੀ ਨਾਲ ਨਾ ਬਸ ਬਹੁਤ ਹੀ ਵੁਡਾ ਹਾਲ ਐ। ਬੇਕਾਰ ਹੈ ਸਭ ਕਈ ਜਾਣ ਦਾ ਮਨ ਨੀ ਕਰਦਾ। ਕਿਸੀ ਕੋਈ ਆ ਜਾਏ
ਦੇਖੋ ਗੌਰਮੈਂਟ ਵੀ ਸਾਨੂੰ ਅਲਰਟ ਕਰਦੀ ਹੈ ਮੋਬਾਇਲ ਤੇ ਸਾਡੇ ਮੈਸਜ ਆਦੇ ਹੈ ਕਿ ਇੰਨੀ ਜ਼ਿਆਦਾ ਗਰਮੀ ਹੈ ਇੰਨਾ ਟੈਂਪਰੇਚਰ ਵੱਧ ਰਿਹਾ ਘਰ ਦੇ ਵਿੱਚ ਰਹੋ ਆਪਣਾ ਬਾਹਰ ਨਾ ਨਿਕਲੋ ਹੂੰ
ਗੌਰਮੈਂਟ ਕਹਿੰਦੀ ਸੀ ਕਿ ਘਰ ਵਿੱਚ ਰਹੋ ਕਿਉਂਕਿ ਪਾਣੀ ਦੀ ਕਮੀ ਹੋ ਜਾਣੀ ਧੂਮ ਧੁੱਪ ਨਾ ਨਿਕਲ ਕੇ
ਸਾਡੇ ਹੁਣ ਇੱਥੇ ਮਤਲਬ ਦਰਖਤ ਹੈਗੇ ਨੇ ਕਈ ਜਗ੍ਹਾ ਤੇ ਤਾਂ ਨਹੀਂ ਹੁੰਦੇ ਪਰ ਸਾਡੇ ਇੱਥੇ ਆਲੇ ਦੁਆਲੇ ਨਾ ਦਰਖਤ ਪੇੜ ਪੌਦੇ ਬਹੁਤ ਜ਼ਿਆਦਾ ਨੇ ਲੋਕਾਂ ਨੇ ਲਗਾਏ ਹੋਏ ਆ ਘਰਾਂ ਦੇ ਵਿੱਚ ਬਹੁਤ। ਮਤਲਬ ਹੁਣ ਤਾਂ ਲੋਕ ਬਹੁਤ ਅਵੇਅਰ ਹੋ ਗਏ ਪਹਿਲਾਂ ਲੋਕ ਨਹੀਂ ਸੀ। ਲਗਾਉਂਦੇ ਹਨ ਨਾ। ਹੁਣ ਤਾਂ ਲੋਕਾਂ ਨੇ ਕਾਫੀ ਲਗਾਣੇ ਸ਼ੁਰੂ ਹੂ ਹੂ ਹੁਣ ਤਾਂ ਲੋਕ ਮਤਲਬ ਖਰੀਦ ਕੇ ਵੀ ਲੈ ਅਗੇ ਆਉਂਦੇ ਨੇ ਪੌਦੇ ਬਹੁਤ
ਪੇੜ ਪੌਦੇ ਨਹੀ, ਵੰਡਦੇ ਵੀ ਨੇ, ਹਾਂ ਡੋਰਨੇਨ ਵੀ ਕਰਦੇ ਨੇ ਬਹੁਤੇ ਲੋਕ ਹੂ ਡਨੋਡ ਵੀ ਕਰਦੇ ਨੀ। ਔਰ ਨਾ, ਅਹ ਸ਼ਾਇਦ ਇਸ ਥੋੜ੍ਹੀ ਗਰਮੀ ਨਾਲ ਕੰਮ ਹੋ ਜਾਏ। ਥੋੜਾ ਠੰਡ ਕਿ ਹਵਾ ਵੀ ਲੱਗੇ ਕਈ ਸ਼ੋਪਿੰਗ ਨਾਲ ਚਲੇ ਜਾਓ। ਕਿਸੀ ਕੇ ਕਹੀ ਦੂਰ ਦੁਰਨੋਂ ਪੇੜ ਨਹੀਂ ਦੇਖਣ ਨੂੰ ਮਿਲਦਾ
ਸਹੀ ਗੱਲ ਹੈ। ਜਦੋਂ ਜ਼ਿਆਦਾ ਗਰਮੀ ਹੁੰਦੀ। ਆਪਾਂ ਕਿਵੇਂ ਛਾਂ ਲੱਭਦੇ ਹਾਂ, ਆਪਾਂ ਮਤਲਬ ਘਰਾਂ ਦੇ ਨਾ ਲੋਕਾਂ ਦੇ ਮਤਲਬ ਨਾਲ ਨਾਲ
ਨਾਲ ਨਾਲ ਤੁਰ ਕੇ ਆਂਦੇ ਹਾਂ। ਦਰਖਤ ਲਗਾਈ, ਛਾਂ ਵੀ ਮਿਲੇ, ਠੰਡੀ ਹਵਾ ਵੀ ਰਹੇਗੀ। ਦਰਖਤ ਸਾਨੂੰ ਆਕਸੀਜਨ ਦੇਂਦੇ ਦੇਣੀ ਪ੍ਰਦੂਸ਼ਣ ਘਟਾ ਦੇਣੀ, ਗਰਮੀ ਤੋਂ ਬਚਾ ਦੇਣੀ।
ਹਾਂਜੀ।
ਅਸੀਂ ਆਪਣੇ ਘਰ ਕੇ ਆਸ ਪਾਸ ਸੜਕਾਂ ਦੇ ਕਿਨਾਰੇ ਤੇ ਖਾਲੀ ਕੋਈ ਜਗ੍ਹਾ ਹੋ ਤਾਂ ਪੌਦੇੇ ਲਗਾ ਸਕਦੇ ਨੀ।
ਹਾਂਜੀ। ਇਹ ਤਾਂ ਗੱਲ ਹੈ। ਅਸੀਂ ਤਾਂ ਲਗਾਉਂਦੇ ਰਹਿੰਦੇ ਹਾਂ ਸਾਡੀ ਲੋੈਕੇਲਟੀ ਚ ਵੀ।
ਹਾਂ -ਹਾਂ, ਬਿਲਕੁਲ ਜੀ ਸਹੀ ਦੱਸਿਓ ਆਪ। ਔਰ ਸਾਨੂੰ ਪਾਣੀ ਦੀ ਬੱਚਤ ਵੀ ਕਰਨੀ ਚਾਹੀਦੀ।
ਹਾਂਜੀ।
ਜ਼ਰੂਰੀ ਹੈ।
ਪਾਣੀ ਤਾਂ ਹੁਣ ਫੇਰ ਐਵੇਂ ਹੈ। ਕਿ ਹੁਣ ਬੱਚਿਆਂ ਨੂੰ ਵੀ ਸਿਖਾਈ ਹੈਨਾ ਵੀ ਵੇਸਟ ਨਾ ਕਰੋ।
ਅਹ ਦੇਖੋ ਆ ਆਗੇ ਆਉਣ ਵਾਲੀ ਜਨਰੇਸ਼ਨ ਕੋ ਵੀ ਆਗੇ ਆਣੇ ਵਾਲੀ ਜਨਰੇਸ਼ਨ ਕੋ ਵੀ ਸੇਵ ਵਾਟਰ ਕਰਨਾ ਹੈ ਨਾ। ਆਹ ਹਾਂ ਜੇ ਹਰ ਬੰਦਾ ਇੱਕ ਦਰਖਤ ਲਗਾਏ। ਤਾਂ ਅਹੁਦਾ ਵਾਲੀ ਪੀੜੀ ਨੂੰ ਸਾਫ਼ ਵਾਤਾਵਰਨ ਮਿਲੇਗਾ।
ਹਾਂਜੀ ਇਹ ਤਾਂ ਹੈ।
ਹੂ ਵਹੀ ਬਾਤ ਹੈ ਨਾ ਵਹੀ ਗਲ ਹੋ ਜਾਤੀ ਹੈ ਦਰਖਤ ਲਗਾਈਏ ਤੇ ਗਰਮੀ ਤੇ ਬਚੀਏ
ਹਾਂਜੀ ਸਹੀ ਗੱਲ ਆ ਹੁਣ ਮਤਲਬ ਨਹੀਂ ਸਾਡੇ ਤਾਂ ਠੀਕ ਹੈ ਸਾਡੇ ਸ਼ਹਿਰ ਵਿੱਚ ਮਤਲਬ ਲੋਕਾਂ ਨੂੰ ਸ਼ੌਂਕ ਹੈ ਤੇ ਮੈਂ ਦੇਖਿਆ ਸਾਡੇ ਮੁਹੱਲੇ ਚ ਨਾ ਬਹੁਤ ਪੇੜ ਪੌਦੇ ਦਰਖਤ ਬਹੁਤ ਲੱਗੇ ਹੋਏ ਨੇ ਹਨਾ ਫੇਿਰ ਉਹਦੇ ਨਾਲ ਆਏ ਆ ਵੀ ਠੰਡਕ ਰਹਿੰਦੀ ਆ ਕਾਫ਼ੀ ਸਾਡੇ ਇੱਥੇ ਗਰਮੀ ਨੀ ਇਨੀ ਫੀਲ ਹੁੰਦੀ ਹਾਂ
ਨਾ ਜ਼ਿਆਦਾ ਗਰਮੀ ਮੈਂ ਨਿਕਲਾ ਨਿਕਲਾ ਨਹੀਂ ਜਾਤਾ ਨਾ ਬਾਹਰ ਜਬ ਪਤਾ ਚੱਲਤਾ ਹੈ ਕਿ ਪੇੜ ਨਹੀਂ ਹੈ ਇੱਧਰ ਉੱਧਰ ਸਾਡੇ ਨਾਲ ਕਹੀਂ ਆਸ ਪਾਸ ਬਿਲਕੁਲ
ਚਲੋ ਕਈ ਵਾਰ ਹੁੰਦਾ ਜਿਆਦਾ ਗਰਮੀ ਦੇ ਵਿੱਚ ਜਿਵੇਂ ਦੁਪਹਿਰ ਦੇ ਟਾਈਮ ਹੁੰਦਾ ਨਾ ਵੀ ਚਲੋ ਹਵਾ ਨਹੀਂ ਦਿੰਦੇ ਪੇੜ ਪੌਦੇ ਹਨਾ ਕਿਉਂਕਿ ਗਰਮੀ ਜਿਆਦਾ ਹੁੰਦੀ ਹੈ ਲੂ ਚੱਲ ਰਹੀ ਹੁੰਦੀ ਹੈ ਚਲੋ ਫਿਰ ਬੰਦੇ ਨੂੰ ਕਮ ਸੇ ਕਮ ਛਾਂ ਤਾਂ ਦਿੰਦੇ ਛਾਂ ਤਾਂ ਮਿਲ ਜਾਂਦੀ ਹੈ ਨਾ ਪੇਡਾਂ ਦੀ ਪੇਡਾਂ ਦੀ ਛਾਂ ਦੇ ਹੇਠ ਹੀ ਬੰਦਾ ਚਲੋ ਆ ਜਾਂਦਾ
ਹਾਂ ਅ ਪਿੰਨ ਸੋ ਠੰਡਾ ਤਾਂ ਹਰਿਆਲੀ ਨਾਲ ਭਰਪੂਰ ਹੂਆ ਤੋ ਬੈਠਣਨ ਵੀ ਮਨ ਕਰਦਾ ਹੈ ਵਾਂ ਸਹੀ ਗੱਲ ਜੇਸੇ ਪਿੰਡ ਵਿੱਚ ਨਹੀਂ ਸੜਕ ਬਣੀ ਮਕਾਨ ਬਣੇ ਯਾਂ ਫੈਕਟਰੀ ਤੇ ਦਰਖਤ ਕੱਟਦੇ ਚਲੇ ਗਏ ਤੋ ਆਪਣਾ ਫਰਜ਼ ਬਣਤਾ ਨਾ ਅਪ ਲੱ
ਹਮ ਹਾਂ ਅੱਸੀ ਲੋਕ ਵੀ ਲਗਾਈਏ
ਹਮ ਲਗਾਈਏ ਆਪ ਵੀ ਕੋਸ਼ਿਸ਼ ਕਰੀਏ ਮੈਂ ਵੀ ਕਰਤੀ ਹੂ ਗਰੁੱਪ ਨਾਲ ਡਿਸਕਸ ਕਰੇਂਗੇ
ਹਾਂਜੀ ਸਹੀ ਗੱਲ ਆ ਸਹੀ ਗੱਲ ਕੀਤੀ
ਸ਼ੁਰੂਆਤ
ਮੈਂ ਤਾਂ ਆਪਣੇ ਬੱਚਿਆਂ ਨੂੰ ਵੀ ਕਹਿੰਦੀ ਹੁੰ ਅਵੇਅਰ ਕਰਦੀ ਹੁੰਦੀ ਹਾਂ ਕਿ ਹਾਂ ਲਗਾਓ ਉਹਨਾ ਨੂੰ ਵੀ ਸ਼ੌਂਕ ਹੈ ਅਸੀਂ ਤਾਂ ਵੈਸੇ ਵੀ ਨਾ ਛੱਤ ਤੇ ਵੀ ਆਪਣੇ ਘਰ ਦੀ ਤੇ ਉਹ ਲਗਾਇਆ ਹੋਇਆ ਮਤਲਬ ਅੱਜ ਕੱਲ ਬਹੁਤ ਟਰੈਂਡ ਚੱਲਦਾ ਨਾ ਟੈਰਸ ਫਾਰਮਿੰਗ ਦਾ ਅਸੀਂ ਤਾਂ ਉੱਪਰ ਛੱਤ ਤੇ ਵੀ ਲਗਾਏ ਹੋਏ ਆ
ਛੱਤ ਤੇ ਵੀ ਲਗਾਏ ਹੋਏ ਹੈ ਹਮ
ਚਲੋ ਬਹੁਤ ਵਧੀਆ ਲੱਗਿਆ ਤੁਹਾਡੇ ਨਾ ਗੱਲ ਕਰਕੇ ਫਿਰ ਮਿਲਕੇ ਗੱਲ ਕਰਦੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ